ਗੱਲ ਜ-
ਕਿਆ ਹਾਲ ਹੋਰ ਕੀ ਹਾਲ ਹੈ।
ਵਧੀਆ ਤੁਸੀਂ ਦੱਸੋ ਕੀ ਹਾਲ ਚਾਲ
ਬਸ ਬਸ ਵਧੀਆ ਹੋਰ ਕੀ ਕਰ ਰਹੇ ਸੀ।
ਬਸ ਕੁਛ ਨਹੀਂ, ਬੈਠੀ ਸਿਦੀ ਮੈਂ ਆਪਣੇ ਬੱਚ ਚ ਦੀ ਟੈਂਨਸ਼ਨ ਲੈ ਰਹੀ ਸੀ ਉਹ ਨਾ ਟਿਊਸ਼ਨ ਨਹੀ ਜਾਂਦਾ। ਤੇ ਮੈਂ, ਪੁੱਛਣਾ ਸੀ ਕਿ ਕੋਈ ਅੱਛੀ ਟਊਸ਼ਨ ਦੱਸੋ ਤੁਸੀਂ ਹੈ ਤੁਹਾਡੇ ਘਰ ਦੇ ਨੇੜੇ? ਜਾਂ ਤੁਸੀਂ ਪੜ੍ਹਾਉਦੇ ਹੋ ਜਾਂ ਕੋਈ ਹੋਰ
ਨਹੀਂ ਮੈਂ ਤੇ ਨਹੀਂ ਪੜ੍ਹਾਂਦੀ, ਹੈਗੀ ਆ ਸਾਡੇ ਘਰ ਦੇ ਕੋਲ ਤਾਂ ਹੈ ਟਿਊਸ਼ਨ, ਕਾਫੀ ਟਿਊਸ਼ਨ ਨੇ
ਅੱਛਾ
ਤੁਸੀਂ ਪਤਾ ਕਰ ਸਕਦੇ ਹੋ, ਔਰ ਟੀਚਰਸ ਵੀ ਕਾਫੀ ਅੱਛੀਆਂ ਐਂ ਮਤਲਬ ਏਰੀਆ ਵੀ ਅੱਛਾ ਐ ਕੋਈ ਉਹ ਨਹੀਂ ਹੈ ਹਮ ਹਮ ਤੇ ਕਿਹੜੀ ਕਲਾਸ ਐ ਤੁਹਾਡਾ ਬੇਟਾ?
ਫੋਰਥ ਕਲਾਸ ਚੈ
ਹਾਂ, ਮੇਰਾ ਬੇਟਾ ਵੀ ਥੇ ਜਾਂਦਾ ਹੈ ਉਹ ਵੀਿਊਸ਼ਨ ਟੀਚਰ ਕਾਫੀ ਅੱਛੀ
ਅੱਛਾ
ਹਾਂ ਮੈਨੂੰ ਹੁਣ ਟੈਸਟ ਹੋਏ ਨੇ। ਮੈਨੂੰ ਉਮੀਦ ਨਹੀਂ ਸੀ ਕਿ ਟੈਸਟ ਨੰਬਰ ਲੈ ਕੇ ਆਏਗਾ ਪਰ ਫਿਰ ਵੀ ਬੜੇ ਅੱਛੇ ਨੰਬਰ ਲੈ ਕੇ
ਬਹੁਤ ਅੱਛੀ ਗੱਲ ਹੈ
ਹਾਂ ਮੈਂ ਮੈਂ ਉਹਨੂੰ ਬੋਲ ਰਹੀ ਇਸ ਗੱਲ ਪੇਪਰ ਲੈ ਕੇ ਆਇਆ ਨਾ ਸਾਰੇ ਟੈਸਟ ਲੈ ਕੇ ਆਇਆ ਤੇ ਮੈਂ ਉਹਨੂੰ ਬੋਲ ਮੈਂ ਕਿਹਾ ਮੈਂ ਮੈਂ ਉਹਨੂੰ ਬੋਲਿਆ ਕਿ ਤੂੰ ਕਿੱਥੇ ਪਰ ਸਾਰੇ, ਕਹਿੰਦਾ ਹਾਂ ਮੈਂ ਹੀ ਕੀਤੇ ਹੋਏ ਨੇ
ਕਿੰਨਾ ਅੱਛਾ ਕਿ ਕਲਾਸ ਵੀ ਵੱਧ ਰਹੀ ਐ ਬੱਚਾ ਵੀ ਰਿਸਪੋਂਸ ਅੱਛਾ ਦੇ ਰਿਹਾ ਤੇ ਬਹੁਤ ਅੱਛੀ ਗੱਲ ਲੱਗਦੀ ਹੈ ਮੇਰਾ ਬੇਟਾ ਇੱਕ, ਅੱਛਾ ਤਾਂ ਈ ਸੀ ਬੜੇ ਘੱਟ ਨੰਬਰ ਲਿਆਏਗਾ ਰੇ ਹਿਸਾਬ ਨਾਲ ਕਿ ਕਿ ਮੈਂ ਕਿੱਧਰ ਬਾਹਰ ਚਲੇ ਗਈ ਸੀ। ਪੜ੍ਹਾਇਆ ਨਹੀਂ ਸੀ
ਅੱਛਾ ਅੱਛਾ, ਹਮ, ਨਹੀਂ ਵੈਸੇ ਅਗਰ ਤੁਹਾਡਾ ਬੱਚਾ ਠੀਕ ਹੈ ਪੜ੍ਹਨ ਚ ਤੇ ਫੇਰ ਤੁਸੀਂ ਘਰ ਕਿਉਂ ਨੀ ਪੜਾਂਦੇ?
ਉਹ ਬਸ ਓਤੇ ਬਰਡਨ ਪੈਂਦਾ। ਉਹ ਨਾ ਕਹਿਣਾ ਨੀ ਮੰਨਦਾ ਲਕ ਹੁਣ ਤੁਸੀਂ ਦੇਖੋ ਤਾਂ ਦਾ ਸੀ। ਰੋਜ਼ ਦੀ ਨੋਟ ਬੁੱਕ ਡਾਇਰੀ ਚ ਲਿਖਿਆ ਜਾਂਦਾ ਸੀ ਲਰਨ ਦਿਸ ਮੈਂ ਤਰਲੇ ਕਰਦੀ ਰਹਿਦੀ ਸੀ, ਕਰ ਲੈ ਕਰ ਲੈ, ਲਿਖ ਕੇ ਦੇਖ ਲੈ ਉਹਨੇ ਕਦੀ ਲਿਖੇ ਨ ਠੀਕ ਹੈ ਹੁਣ ਬਰਡਨ ਪੈ ਗਿਆ ਪੂਰੇ ਪੂ ਚ ਦਾ ਤੂੰ ਚੈਪਟਰ ਪੂਰੇ ਦੇ ਪੂਰੇ ਹੁਣ ਲਿਖਣੇ ਵੀ ਨੇ ਲਾਨ ਵੇਖਣਣ ਦੱਸੋ ਕੀ ਹੋਗਾ ਮੈਂ ਇਹਨੂੰ ਫਿਰ ਬੋਲੀ ਬੜਾ ਬੋਲੀ ਮੈਂ ਕਿਹਾ ਜਦੋਂ ਮੈਂ ਤੈਨੂੰ ਪਹਿਲੇ ਬੋਲਦੇ ਸੀ ਕਰ ਲੈ ਕਰ ਲੈ ਕਰ ਲੈ ਮੈਂ ਕਿਹਾ ਉਦੋਂ ਤੂੰ ਨਹੀਂ ਸੁਣੀ ਤੇ ਹੁਣ ਤੂੰ ਮੇਰੇ ਉੱਪਰ ਹੀ ਰੋਬ ਮਾਰਦਾ ਪਿਆ
ਹਮ ਹਮ ਹਮ ਮੈਂ ਵੀ ਬੱਚਤ ਨਾ ਕੁਛ ਬੜਾ ਉਹ ਹੋ ਗਿਆ ਹੋਆ ਬੱਚਾ ਮੈਂ ਇਹ ਵੀ ਉਹਨੂੰ ਬੋਲਣੀ ਹਾਂ ਕਿ ਅਗਰ ਦੋ ਦੋ ਕੁਸ਼ਚ ਲਰਨ ਕਰਨ ਮਿਲੇ ਨੇ ਤਾਂ ਲਰਨ ਕਰਕੇ ਲਿਖ ਕੇ ਪ੍ਰੈਕਟਿਸ ਕਰ ਲੈਏ ਤਾਂ ਕਿ ਪੇਪਰਾਂ ਚ ਬੋਝ ਨਾ ਇਕੱਠਾ ਹੋਵੇ
ਨੇ ਮੇਰੇ ਬੇਟਾਂ ਨਾਲ ਕਿਗ ਰਾਜੀ ਨੇ ਬਿਲਕੁਲ
ਬਿਲਹਾਂ ਹੁਣ ਜੋ ਜੋ ਬੱਚੇ ਵੱਡੇ ਹੋ ਜਾ ਰਹੇ ਨਾ ਤੇ ਵੀ ਮੇਰੇ ਵੀ ਥਰਡ ਕਲਾਸ ਚ ਹੋਇਆ ਉਹਦਾ ਵੀ ਇੋ ਹਾਲ ਹੈ ਕਿ ਲਿਖਣ ਵਸੇ ਨਾ ਕੋ ਪਾਉਣ ਸੁਨੀ ਮ ਜੋ ਮਰਜ਼ੀ ਜਾਓ ਹਾਂ ਕਹਿੰਦਾ ਕਿ ਸਾਰਾ ਦਿਨ ਲਿਖ ਲਿਖ ਕੇ ਥੱਕ ਜਾਂਦੇ ਆ ਥੱਕ ਜਾਂਦੇ ਆ ਲਿਖ ਲਖ ਕੇ ਜਾ ਰਹੇ ਪਹਿਲੇ ਸਕੂਲ ਲਿਖੋ ਫਿਰਰਿਊਸ਼ਨ ਲਿਖੋ ਫਿਰ ਘਰ ਲਿਖੋ
ਅੱਛਾ ਹੈ ਹੁਣ ਤਾਂ ਇਹਨਾਂ ਨੂੰ ਨਾ ਕਲਾਸ ਵਰਕ ਵੀ ਬੜਾ ਲਿਖਵਾਉਂਦੇ ਨੇ ਨਾ ਸਾਰਾ ਕਲਾ ਵਰ ਕੰਪਲੀ ਕਰ ਵਡੇ ਵਡੇ ਕੁ ਹੁੰਦੇ ਨੇ ਉਹ ਵੀ ਵਿਚਾਰੇ ਲਿਖਦੇਾੜ ਫਟਾਫਟ ਮੈਡਮ ਫ ਰੇਸ ਕਰ ਦਿੰਦੀ ਹੈ ਉਹ ਸਾਰੇ ਲਿਖ ਲਿਖ ਕੇ ਨਾ ਥੱਕ ਜਾਂਦੇ ਫਿਰ ਥੋੜਾ ਬੱਚਾ ਟਿਊਸ਼ਨ ਚ ਵੀ ਲਿਖਦਾ ਹੋਣਾ ਹੈ ਫਿਰ ਘਰ ਆ ਕੇ ਨਾ ਆ ਨਾ ਆ ਬੱਚਾ ਕਦੇ ਨਾ ਲਿਖੇ
ਨਹੀਂ ਬਸ ਇਹ ਜੋ ਮੈਂ ਤੁ ਕਹਿ ਰਹੀ ਨਾ ਟਿਊਸ਼ਨ ਟੀ ਚਲੋ ਅੱਛੇ ਹੈਗੇ ਔਰ ਉਹਦਾ ਦਾ ਡਰ ਵੀ ਬਹੁਤ
ਅੱਛਾ
ਹਮ ਉਹਦਾ ਮਤਲਬ ਰੋਹ ਵਾਲੀ ਟੀਚਰ ਉਹਦੀ ਅੱਖਾਂ ਚ ਹੀ ਡ ਰਹਿਗਾ ਕਿ ਬੰਦਾ ਬੱਚਾ ਅੱਗੋਂ ਖੁੱਸਕ ਨੀ ਸਕਦਾ
ਸਹੀ ਹੈ ਫਿਰ ਠੀਕ ਹੈ ਹੋਣਾ ਚਾਹੀਦਾ ਕੋਈ ਨੀ ਮੈਂ ਮਨਾਉਦੀ ਹਾਂ ਉਹਨੂੰ
ਹ
ਬਾਕੀ ਬੜਾ ਜਿੱਦੀ ਹੈਗਾ ਉਹ ਆਪਣੀ ਕਰਦਾ ਬਾਕੀ ਕਹਿੰਦਾ ਜੂਨ ਦੀ ਛੁੱਟੀਆਂ ਚ ਮੈਂ ਕਿਧੇ ਟਿਊਸ਼ਨ ਟਿਊਸ਼ਨ ਕੋ ਨਹੀਂ ਜਾਾਨਾ ਮੈਂ ਆਪ ਘੁੰਮ
ਅੱਛਾ ਸਹੀ ਹੈ ਛੱਡਓ ਦੁਬਾਰਾ ਦੇ ਨਾਲ ਛੋਟੇ ਸਾਰੇ ਗਸਟ ਹੋਏ ਰਾ
ਹਾਂਜੀ ਥੋੜੇ ਟੀਚਰਸ ਵੀ ਹੁੰਦੇ ਨੇ ਉਹ ਮਾਇ ਪੇਕ ਕੇ ਜਾਣਾ ਹੁੰ ਹਦਾ ਜਾਂਾਹਦੀਆਂ ਨੇ ਮੋਸਟਲੀ ਦਾ ਦਸ ਦਿਨ ਵਾਸਤੇ
ਹਮ ਹਮ ਸਾਡੀ ਨਾ ਜੋ ਜੋ ਮੇਰੇ ਬੇਟੇ ਜੋ ਟੀਚਰ ਉਹ ਅਗਰ ਜਾਂਦੀ ਹੈ ਨਾ ਤੇ ਕੇ ਜਾਂਦੀ ਹੈ ਹਾਂ ਦੋ ਦੋ ਤਿੰਨ ਤਿੰਨ ਟੀਚਰਾਂ ਲੱਗੀਆਂ ਹੋਈਆਂ ਨੇ ਪੜਾਣ ਵਾਸਤੇ ਤੇ ਉਹ ਫਿਰ ਆਪਣੇ ਪਿੱਛੇ ਉਹਨਾਂ ਨੂੰ ਉਹਨੂੰ ਛੱਡ ਕੇ ਚਾਹਦੇ ਆ ਕਿ ਹਾਂ ਅਗਰ ਜ ਬੱਚਾ ਨਹੀਂ ਜਾ ਰਿਹਾ ਕਿਧਰੇ ਤੇ ਉਹਨੂੰ ਤੁਸੀਂ ਪੜ੍ਹਾਓ
ਸਹੀ ਗੱਲ ਹੈ ਬਹੁਤ
ਹਮ
ਕੋਈ ਨੀ ਮੈਂ ਦੇਖਣੀ ਆ
ਬਾਕੀ ਇਥੇ ਨਾ ਫੀਸ ਸਾਂ ਬੜੀਆਂ ਨੇ ਤੁਹਾਡੇ ਉੱਥੇ ਕਿੰਨੀ ਕੁ ਫੀਸ ਹੋਏਗੀ?
ਸਾਡੇ ਉਧਰ ਤਾਂ ਫੀਸਾਂ ਮੈਂ ਜਿਸ ਏਰੀਏ ਚ ਰਹਿਨੀ ਹਾਂ ਨਾ ਉਧਰ ਦਾ ਫੀਸਾਂ ਤਾਂ ਪੁੱਛੋ ਹੀ ਨਾ ਬਹੁਤ ਘੱਟ ਬਹੁਤ ਘੱਟ ਇਸੀ ਚੀਜ਼ ਕਰਕੇ ਹੁਣ ਮੈਂ ਖੁਦ ਇੰਨੀ ਐਜੂਕੇਟਿਡ ਹਾਂ, ਇਸੀ ਚੀਜ਼ ਪਿੱਛੇ ਮੈਂ ਨਹੀਂ ਕਰਾ ਪਾਂਦੀ ਕਿਉਂਕਿ ਜਿੰਨੀ ਮਿਹਨਤ ਕਰੋ ਨਾ ਉਨਾ ਮਿਲਦਾ ਨਹੀਂ
ਆਹ ਉਹ ਤੇ ਆ
ਕਰਨ ਤੇ ਬਾਕੀ ਮੈਂ ਟਰਾਈ ਕੀਤੇ ਦੇ ਨੇ ਕੋਈ ਕੋਚਿੰਗ ਸੈਂਟਰਸ ਕੋ ਇੰਸਟੀਚਿਊਟ ਮੈਂ ਸਭ ਜਗ੍ਹਾ ਕੋਲਸ ਕੀਤੀਆਂ ਹੋਈਆਂ ਨੇ, ਅਗਰ ਕੋਈ ਮੈਨੂੰ ਮੌਕਾ ਮਿਲਿਆ ਤੇ ਮੈਂ ਜਾਾਵਾਂਗੇ ਜ਼ਰੂਰ
ਅੱਛਾ ਛਾ, ਨਹੀਂ ਸਾਡੇ ਜਿੱਥੇ ਮੈਂ ਰਹਿੰਨੀ ਹਾਂ, ਮੇਰੇ ਏਰੀਏ ਚ ਟਿਊਸਨਸ ਤਾਂ ਬਹੁਤ ਨੇ ਪਰ ਇਥੇ ਫੀਸਾਂ ਬੜੀਆਂ ਨੇ, ਬੜੀ ਜ਼ਿਆਦਾ ਫੀਸ ਏ, ਤੁਸੀਂ ਮੰਨੋ ਕਿ ਹਜ਼ਾਰ ਰੁਪਏ ਤੋਂ ਸ਼ੁਰੂ ਨੇ ਫਸਟ ਕਲਾਸ ਦੀ, ਫਸਟ ਕਲਾਸ ਦੀ ਹਜ਼ਾਰ ਰੋਏ, ਔਰ ਬੱਚਾ ਜਿਵੇਂ ਜਿਵੇ ਅੱਗੇ ਵੱਧ ਰਿਹਾ ਸੌ ਸੌ ਰੁਪਏ ਹੋਰ ਵਧੀ ਜਾਏਗਾ
ਸਹੀ ਹੈ, ਬਹੁਤ ਅੱਛੀ ਗੱਲ ਹੈ
ਅੱਛੀ ਗੱਲ ਹੈ, ਜਿਨ੍ਹਾਂ ਦੇ
ਨਹੀਂ ਨਹੀਂ ਨਹੀਂ ਨਹੀਂ ਲੈ ਕੇ ਹ ਹ ਨਹੀਂ ਅਗਰ ਤੁਸੀਂ ਪੜ੍ਹਾਣਾ ਅਗਰ ਤੁਸੀਓਂ ਟਿਊਸ਼ਨਸ ਸ਼ੁਰੂ ਕਰਨਾ ਚਾਹੁੰਦੇ ਤ ਤਾਂ ਬਹੁਤ ਅੱਛੀ ਗੱਲ ਹੈ ਹਮ ਉਹ ਤਾਂ ਪਲੱਸ ਪੁਆਇੰਟ ਹੈ
ਕਿ ਕਿ ਹਰ ਸਾਲ ਸੌ ਰੁਪਏ, ਦੋ ਸੌ ਰੁਪਏ ਵਧਾਣੇ ਪਰ ਇਹ ਤੇ ਫਜ਼ੂਲ ਏ ਨੇ ਬੰਦਾ ਇੱਕ ਸਾਲ ਛੱਡ ਕੇ ਫਿਰ ਦੂਜੇ ਸ
ਬਸ ਉਹ ਹਾਂ ਆਵੀ ਗੱਲ ਠੀਕ ਕ ਬਸ ਜਿਨ ਚੇਰ ਇਹ ਨਾਮ ਬਣ ਜਾਂਦਾ ਹੈ ਟੀਚਰ ਦਾ ਨਾ, ਜਿਨਾਂ ਦਾ ਨਾਮ ਬਣ ਜਾਂਦਾ ਨਾ ਬਸ ਉਹ ਫਿਰ ਚੋੜੇ ਹੁੰਦੇ ਨੇ ਫਿਰ ਜਾਓ ਫਿਰ ਕਹੀਂ ਓਰ ਚਲੇ ਜਾਓ ਉਹਨਾਂ ਨੇ ਉਗਾ ਈ ਉਹ ਕਹਿੰਦੀ, ਹੁਣ ਸਾਨੂੰ ਪਤਾ ਕਿ ਸਾਡਾ ਬੱਚਾ ਬਹੁਤ ਅੱਛਾ ਚੱਲਦਾ ਪਿਆ ਵੇ ਬਹੁਤ ਸਹੀ ਫਿਰ ਅਸੀਂ ਮਜਬੂਰਨ ਸਾਨੂੰ ਪਾਨਾ ਪੈਂਦਾ
ਹਾਂ, ਹੁਣ ਜਿੱਥੇ ਟਿਊਸ਼ਨ ਜਾਂਦਾ ਏ ਉੱਥੇ ਮਤਲਬ ਉੱਥੇ ਏਐ ਕੀ ਉਹ ਏਰੀਆ ਮਤਲਬ ਅੱਛਾ ਹੈ ਉੱਥੇ ਸਾਰੇ ਘਰ ਮਤਲਬ ਜਿੰਨੇ ਵੀ ਕਰ ਲ ਨਾ ਸਾਰੇ ਘਰ ਅੱਛੇ ਨੇ। ਸਾਰੇ ਵਧੀਆ ਘਰ ਦੇ ਬੱਚੇ ਨੇ, ਸਭ ਅੱਛੇ ਮਤਲਬ ਅੱਛੇ ਬੱਚੇ ਆਉਂਦੇ ਆ ਟਿਊਸ਼ਨ ਦੇ ਨਾ ਸਭ।
ਸਹੀਰ
ਹਮ ਮੇਰਾ ਤਾਂ ਪਹਿਲੇ ਐਵੇਂ ਜਾਂਦਾ ਸੀ, ਟਿਊਸ਼ਨ ਤੇ ਪੈਵੇਂ ਕੱਪੜੇ ਪਾ ਕੇ ਚਲਾ ਜਾਂਦਾ ਸੀ, ਫਿਰ ਆ ਕੇ, ਬੋਲਦਾ ਮੰਮਾ ਨਹੀਂ ਸਾਰੇ ਬੱਚੇ ਤੇ ਇੰਨੇ ਸਹੀ ਸਹੀ ਕੱਪੜੇ ਪਾ ਕੇ ਆਏ ਹੁੰਦੇ ਨੇ। ਮੈਨੂੰ ਵੀ ਸਹੀ ਕੱਪੜੇ ਦਿਆਗੇ ਰੋਟੀ ਟਿਊਸ਼ਨ ਪਾ ਨ ਸੇ
ਸਹੀ ਹੈ, ਨਹੀਂ ਹ ਬੱਚੇ ਜਿਵੇਂ ਜਿਵੇਂ ਵੱਡੇ ਹੁੰਦੇ ਆ ਪਏ ਨਾ, ਉਹਨਾਂ ਨੂੰ ਸਿਆਣਾ ਪਾਈ ਜਾ ਰਹੀ ਹੈ। ਮੈਂ ਪਹਿਲੇ ਆਪਣੇ ਬੇਟੇ ਨੂੰ ਐਨ ਜੀ ਚੱਲ ਜੋ ਕੱਪੜੇ ਪਾ ਦਿੰਦੀ ਸੀ। ਵੀ ਪਾਲਾ ਪਜਾਮਾ ਪਾ ਲਾ। ਹੁਣ ਸੋਚ ਸਮਝ ਕੇ ਕੱਪੜੇ ਪਾਉਂਦਾ। ਅਟਕਾ ਹਾਂਜੀ। ਜੂੜੀ ਪਿੱਛੇ ਨੀ ਹੋਣੀ ਚਾਹੀਦੀ ਹੈ, ਚੰਗੀ ਹੋਣੀ ਚਾਹੀਦੀ ਹੈ। ਵਾਲ ਨੀ ਬਾਹਰ ਆਣਾ ਚਾਹੀਦਾ।
ਹਾਂ, ਮੇਰੇ ਤਾਂ ਹੁਣ ਪਤਾ ਕੀ ਮੇਰੇ ਵਾ ਤੇ ਬੋਲਦਾ ਹੈ, ਕਿ, ਮੈਨੂੰ ਰੰਗ ਬਿਰੰਗੇ ਪਟਕੇ ਨਾ ਪਾਇਆ ਕਰੋ।
ਸਹੀ ਹੈ ਸਹੀ ਹੈ।
ਉਹ ਬੋਲਦਾ ਹੈ, ਕਿ ਮੈਨੂੰ ਬਸ ਇੱਕ ਬਲੈਕ ਪਟਕਾ ਹੀ ਚਾਹੀਦਾ। ਉਸ ਤੋਂ ਇਲਾਵਾ ਹੋਰ ਕੋਈ ਪਟਕਾ ਨਹੀਂ ਚਾਹੀਦਾ।
ਬੱਚੇ ਨਾ ਆਪਣੇ ਪਾਪਾ ਨੂੰ ਦੇਖਦੇ ਨੇ ਆਪਣੇ ਚਾਚੂ ਨੂੰ ਦੇਖਦੇ ਨੇ। ਕਿ ਉਹਨਾਂ ਨੇ ਕਿਹੜੇ ਰੰਗ ਦਾ ਦਮਾਲਾ ਬਣਿਆ ਜਾਵੇ ਉਹੀ ਇੱਕੋ ਕਲਰ ਹੈ ਨਾ ਤੇ ਮੈਨੂੰ ਵੀ ਮੈਂ, ਵੀ ਇਹੀ ਪ੍ਰੈਫਰ ਹ ਮੇਰੇ ਬੇਟੇ ਨੂੰ ਇਸ ਬਲੈਕ ਹੀ ਅੱਛਾ ਲੱਗਦਾ ਸੋਹਣਾ ਲੱਗਦਾ ਜੱਚਦਾ ਉਹਨੂੰ ਬਾਕੀ ਕੋਈ ਹੋਰ ਕਲਰ ਦਾ ਜੱਚਦਾ ਹੀ ਨਹੀਂ ੳਹਨੂੰ। ਬਾਕੀ ਸਕੂਲ ਜ ਗ੍ਰੀਨ ਹੈਗਾ ਉਹ ਸਾਰਾ ਦਿਨ ਉਹੀਂ ਗ੍ਰੀਨ ਹੀ ਪਾਏ ਰਗਦਾ। ਗਰਿਨ ਈ ਆਉਂਦਾ, ਮੋਸਟਲੀ ਫਿਰ ਸ਼ਾਮੀ ਆਕੇ ਉਤਾਰ ਦੇਗਾ।
ਹਮ, ਹਮ ਹ ਤੇ ਤੁਸੀਂ ਕਿਹੜੀ ਕਲਾਸ ਨੂੰ ਟਿਊਸ਼ਨ ਪੜ੍ਹਾ ਸਕਦੇ ਹੋ।
ਬਸ ਦੇਖੋ ਜੀ ਮੈਂ ਤਾਂ ਫਰੈਸ਼ਰ ਹਾਂ ਠੀਕ ਹੈ, ਮੈਨੂੰ ਕੁਛ ਵੀ ਮਿਲ ਜਾਏ, ਬਟ ਪਹਿਲੇ ਮੈ ਪਹਿ ਪੜ੍ਹਨਾ ਤਾਂ ਖੁਦ ਨੂੰ ਪਏਗਾ ਪਏਗਾ, ਸਿਕਸ ਸੈਵਨ ਤੱਕ ਤਾਂ ਹੈ ਹੀ ਹੈ, ਹੁਣ ਅਗਰ ਏਟ ਨਾਈਨਥ, ਟੈਨਥ ਮੈਥ ਤੋਂ ਡਰਨੀ ਆ ਮੈਂ, ਅਗਰ ਲਾਗੇ ਤਾਂ ਪਹਿਲੇ ਮੈਨੂੰ ਥੋੜਾ ਬਹੁਤਾ ਪੜ੍ਹਨਾ ਪਏਗਾ, ਜੋ ਮੈਂ ਕੱਲ ਪੜਾਣਾ ਉਹ ਇੱਕ ਦਿਨ ਪਹਿਲੇ ਮੈਨੂ ਰਿਡ ਆਊਟ ਕਰਨਾ ਪੜੇਗਾ।
ਹਾਂ, ਉਹ ਤੇ ਹੈ ਹੀ।
ਕੋਈ ਨੀ।
ਕੋਈ ਨੀ, ਸਾਡੇ ਇੱਥੇ ਇਹੀ ਹੈ ਨੇ ਬੱਚੇ ਮਤਲਬ ਵਡੇ ਤੇ ਕਹਿਣਗੇ ਨਾ, ਮੈਂ ਤੁਹਾਨੂੰ ਫਿਰ ਤੁਹਾਡਾ ਨੰਬਰ ਦੇ ਦੇਵਾਂਗੀ ਉਹ ਨੂੰ ਕਿ ਤੁਹਾਡੇ ਨਾਲ ਗੱਲ ਕਰ ਲੈਣਗੇ।
ਕੋਈ ਨੀ, ਭੇਜ ਦੇਣਾ ਤੁਸੀਂ।
ਹਾਂ। ਚਲੋ, ਹਾਂ। ਹ
ਬਸ ਉਹ ਪੇਰੈਂਟਸ ਥੋੜੇ ਨਾ ਸਮਝਦਾਰ ਪੜ੍ਹੇ ਲਿਖੇ ਹੋਣੇ ਚਾਹੀਦੇ ਉਹਨਾਂ ਦੇ ਕਿਉਂਕਿ ਉਹ ਦੇਖਣਗੇ ਹਾਂ ਵੀ ਮੇਰਾ ਬੱਚਾ ਮਹਨਤ ਕਰਕੇ ਆ ਉਹਦੀ ਮੈਂ ਮਿਹਨਤ ਕਰਵਾ ਰਹੀ ਹੈ ਤੇ ਉਹਨੂੰ ਫੀਸ ਦੇਣੀ ਹੈ ਕਈ ਮਦਦ ਸ ਕਿਤਾਬਾਂ ਹੀ ਨਹੀਂੀ ਖੋਲਦੀ ਬੱਚਿਆਂ ਦੀ ਉਹ ਸੋਚਦੇ ਐਵੇਂ ਪੜ੍ਹਦਾ ਪੜ੍ਹਦਾ ਤਾਂ ਹੈ ਨਹੀਂ ਪ ਫੀਸ ਇੰਨੀ ਜ਼ਿਆਦਾ ਸੀ ਕਿਉਂ ਦਈਏ
ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ
ਸਾਡੇ ਮਹੱਲੇ ਚ ਇਹੀ ਹਾਲ ਹੈ
ਹਮ ਹ ਹੁਣ ਦੇਖਲਓ ਸਾਡੇ ਬੱਚੇ ਵੀ ਜਾਂਦੇ ਨੇ ਸਾਡੇ ਬੱਚੇ ਜਾ ਰਹੇ ਨੇ ਸ ਤਸੱਲੇ ਕਿ ਹਾਂ ਸਾਡਾ ਬੱਚਾ ਤੇ ਕੁਛ ਕਰਕੇ ਆ ਰਹੇ ਫਿਰ ਕਾਰ ਆ ਕੇ ਰਿਵੀਜ਼ਨ ਲੈਂਦੇ ਹਾਂ ਤੇ ਦੇ ਦਿੰਦਾ
ਸਹੀ ਹੈ ਹੁਣ ਮੈਂ ਦੋ ਬੱਚਿਆਂ ਨੂੰ ਪੜ੍ਹਾਇਆ ਸੀ ਠੀਕ ਹੈ ਥੋੜਾ ਬਹੁਤਾ ਪੜ੍ਹ ਉਹਨੇ ਜਬਰਦਸਤ ਪੇਜ ਆ ਮੇਰੇ ਕੋਲ ਬੱਚੇ ਪੜ੍ਹਾਓ ਪੜ੍ਹਾਓ ਪੜ੍ਹਾਓ ਮੈਂ ਜਬਰਦਤੀ ਮੈਂ ਕਿਹਾ ਮੈਂ ਨੀ ਪੜਾਣਾ ਕਿੰਦੀੀ ਪੜ੍ਹਾਓ ਮੈਂ ਪੜਾਇਆ ਪੰਦਰਾਂ ਵੀਹ ਦਿਨ ਬੱਚਾੜਿਆ ਹੋਵੇ ਠੀਕ ਹੈ ਪੜ੍ਹਾ ਕੇ ਪੜ ਮੁੜ ਕੇ ਫਰਾਰ ਹੋ ਉਸ ਤੋਂ ਬਾਅਦ ਮੈਂ ਕਿਹਾ ਫੀਸ ਮੇ ਦੋ ਦਿਨ ਤਾਂ ਪੜ੍ਹਿਆ ਸੀ ਦੇਖੋ ਫ ਮੈਂ ਬੋਲੀ ਮੈਂ ਦੋ ਦਿਨ ਤਾਂ ਨਹੀਂ ਪੜ੍ਹੇ ਸੀ ਬੱਚੇ ਵੀਹ ਦਿਨ ਪੜ੍ਹੇ ਸੀ ਬਸ ਬਦਤਮੀਜ਼ ਨੇ ਕੀ ਬੋਲੀ ਉਹ ਸੀ ਲੜਾਈ ਤੇ ਮੁੋਨ ਲੈਣੀ ਸਕਦੇ ਉਹਨਾਂ ਨਾਲ
ਹਾਂ
ਬੜਾ ਮੇਰਾ ਬਹੁਤ ਲੋਸ ਹੋਇਆ ਬਹੁਤ ਲੋਸ ਹੋਇਆ ਇੱਕ ਪਿੱਛੇ ਮਹੱਲੇ ਦੇ ਫੇਰ ਉਹ ਪੜਦੇ ਸੀ ਉਹਨੇ ਵੀ ਨੀ ਫੀਸ ਦਿੱਤੀ ਇੱਕ ਥੋੜੀ ਸੀ ਅੱਗੇ ਜਾ ਕੇ ਕੇ ਉੱਧਰ ਵੀ ਉਹਨੇ ਵੀ ਨੀ ਫੀਸ ਦਿੱਤੀ ਹੋਰ ਇੱਕ ਮਤਲਬ ਦੇ ਐ ਮੇਰੇ ਹਸਬੈਂਡ ਦੇ ਫਰੈਂਡ ਨੇ ਉਹ ਕਹਿੰਦੇ ਮੇਰੇ ਬੇ ਨੂੰ ਬੱਚੇ ਨੂੰ ਪੜ੍ਹਾਓ ਉਹ ਕਿੰਨੇ ਦੇਣਾ ਚਾਹੁੰਦੇ ਪੰਜ ਸੌ ਤੇ ਸਤ ਸੌ ਕਿਹੜੀ ਕਲਾਸ ਫਿਫਥ ਸਸ ਕਲਾਸ ਉਹਰ ਮੇਰਾ ਦਿਮਾਗ ਖ਼ਰਾਬ ਹੈ ਮੇਰਾ ਦਿਮਾਗ ਥੋੜੇ ਨਾ ਖ਼ਰਾਬ ਹੈ ਕਿ ਇੰਨੀ ਮਿਹਨਤ ਕਰੋਗੇ ਤੇ ਪੰਜ ਛੇ ਸੌ ਛੇ ਸੌ ਰੁਪਏ ਦੇ ਵਿੱਚੇ ਇੰਨੀ ਮਿਹਨਤ ਕਰੀਏ ਇੱਕ ਨਾਲ ਜ ਮੈਂ ਪੜਾਉਂਦੀ ਨੀ। ਛੋੜ ਤੁਸੀਂ
ਹਮ, ਚਲੋ। ਕੋਈ ਨਹੀਂ ਮਰੇ ਇੱਥੇ ਬੱਚੇ ਹੋਣਗੇ ਨਾ ਤਾਂ ਮੈਂ ਤੁਹਾਨੂੰ ਦੱਸਾਂਗੀ ਅਗਰ ਜੇਸੀ ਵੀ ਆਪਣੇ ਬੇ ਨੂੰ ਪਾਉਣਾ ਹੈ ਇੱਥੇ ਕਿਧਰ ਇ ਫਿਰ ਦੱਸ ਨਾ ਜੋ ਵੀ ਹੋਏਗਾ। ਹਾਂ, ਠੀਕ ਹੈ ਚਲੋ, ਠੀਕ- ਠੀਕ, ਓਕੇ ਬਾਏ। ਛਨ ਸ਼ਕ